ਹੈਲੋ ਸਸਸ੍ਰੀ ਅਕਾਲ ਜੀ, ਸਸ ਸ੍ਰੀ ਅਕਾਲ ਜੀ। ਹੋਰ ਠੀਕ, ਕੀ ਕਰ ਰਹੇ ਓ?
ਹਾਂਜੀ, ਕੁਛ ਨੀ ਜੀ, ਹੁਣ ਸੋਣ ਦੀ ਤਿਆਰੀ ਕਰ ਰਏ ਆ।
ਅੱਛਾ, ਹੋਰ ਸੁਣਾਓ ਸਭ ਵਧੀਆ?
ਹਾਂਜੀ, ਸਭ ਵਧੀਆ ਜੀ, ਤੁਸੀਂ ਦੱਸੋ ਘਰ ਸਬ ਠੀਕ ਨੇ?
ਹਾਂਜੀ, ਸਭ ਠੀਕ-ਠਾਕ ਹੋਰ ਰੋਟੀ ਖਾਲੀ ਤੁਸੀਂ?
ਨਾ ਜੀ ਹਲੇ, ਹਲੇ, ਹਲੇ, ਹਲੀ ਖਾਧੀ ਏ, ਤੁਸੀਂ ਕਦੋਂ ਖਾਧੀ ਸੀ ਰੋ?
ਕੀ ਬਣਾਇਆ ਸੀ?
ਅੱਜ-ਅੱਜ ਆਪਾਂ ਓ ਬਣਾਏ ਸੀ, ਰਾਜਮਾਂਹ ਚੋਲ। ਆ ਕੀ ਬਣਾਇਆ ਸੀ ਤੁਸੀਂ? ਕੀ ਬਣਾਇਆ ਤੁਸੀ?
ਚੋਲ ਬਣਾਏ ਸੀ, ਤੜਕੇ ਵਾਲੇ।
ਖਾਂਦੇ ਨੇ ਓਹਦੇ ਹ ਹੋਰ ਕਿੱਧਰ ਗਏ ਸੀ ਘੁੰਮਣ, ਛੁੱਟੀਆਂ 'ਚ?
ਘੁੰਮਣ, ਛੁੱਟੀਆਂ 'ਚ, ਛੁੱਟੀਆਂ 'ਚ ਗਏ ਸੀ ਦੇਹਰਾਦੂਨ।
ਅੱਛਾ ਜੀ, ਕਿੱਧਰ ਘੁੰਮੇ ਸੀ ਦੇਹਰਾਦੂਨ? ਹਾਂਜੀ ਬਹੁਤ
ਹੈਲੋ
ਹਾਂਜੀ ਬਹੁਤ ਵਧੀਆ ਜਗ੍ਹਾ ਏ, ਪਹਾੜ ਅੱਛੇ ਨੇ ਸੋਹਣੇ ਨੇ ਉੱਧਰ। ਲੈਟ ਹੈਗੀ ਏ। ਹੋਰ ਸੁਣਾਓ ਸਭ ਵਧੀਆ ਹਾਂ ਉਹਥੇ ਤਾਂ, ਪਹਾੜ ਕਿੰਨੇ ਸੋਹਣੇੇ ਨੇ, ਠੰਡਾ ਠੰਡਾ ਪਾਣੀ ਨਾਲ, ਉੱਥੇ ਦੀ
ਉਹਦੇ,
ਸਹੀ ਗੱਲ ਆ, ਉੱਥੇ ਮੈਂਗੀ ਖਾਣ ਦਾ ਅਲੱਗ ਹੀ ਮਜ਼ਾ ਆ।
ਹਾਂਜੀ, ਤੁਸੀਂ ਖਾਧੇ ਕਦੇ ਮੈਂਦੀ ਮੈਗੀ ਉੱਧਰ
ਹਾਂਜੀ ਖਾਂਦੀ ਹੈ, ਇੰਨੀ ਟੇਸਟੀ ਲੱਗਦੀ ਹੈ ਪਹਾੜਾਂ 'ਚ ਮੈਗੀ, ਤੈਨੂੰ ਤੁਹਾਨੂੰ ਕੀ ਦੱਸਤਾ ਮੈਂ, ਪਹਾੜਾਂ ਦੀ ਮੈਗੀ ਤਾਂ ਸਬ ਨਾਲੋਂ ਵਧੀਆ। ਇਹ ਸਹੀ ਗੱਲ
ਹੋਰ ਜੀ, ਕੋਲੇਜ ਖੋਲ ਗੇ
ਨਹੀਂ, ਹੁਣੇ ਤਾਂ ਨਹੀਂ ਖੁੱਲੇ। ਹੋ ਤੇ ਆ ਸਕੂਲ ਵਾਲੇ, ਬੋਲਦੇ ਹੀ ਨ ਆ ਕੋਲਜ ਹੋਰ ਤੁਹਾਡੇ ਖੁੱਲ ਗਏ ਨੇ? ਜਾਣਦਾ ਨੀ, ਕੋਣ ਤਾਰੀਖ ਨੂੰ ਅੱਛਾ, ਤੁਸੀਂ ਕਿੱਥੇ ਗਏ ਸੀ ਘੁੰਮਣ?
ਆਪਾ ਤੇ ਉੱਧਰ ਗਏ ਸੀ ਘੁੰਮਣ, ਅੰਬਰਸਰ
ਅੰਬਰਸਰ ਗਏ ਸੀ, ਕਿੱਥੇ ਕਿੱਥੇ ਘੁੰਮੇ?
ਆਪਾਂ ਜੀ ਪਹਿਲੇ ਤਾਂ ਹਰ ਮਹੀਨੇ, ਬਾਬਾ ਜੀ ਦੇ ਦਰਸ਼ਨ ਕੀਤੇ, ਗੁਰੂ ਗ੍ਰੰਥ ਸਾਹਿਬ ਜੀ ਤਿੰਨ- ਤਿੰਨ ਵਜੇ ਜਿਹੜਾ ਕਪਾਟ ਪੈਲ ਤਾਂ, ਤਾਂ ਤਾਂ ਹੀ ਗਏ ਸੀ। ਬਾਕੀ ਬਾਅਦ ਚੋਂ ਵਿ ਭੀੜ ਹੋ ਜਾਂਦੀ ਨਾ, ਦੋ ਦੋ ਘੰਟੇ ਲੱਗ ਜਾਂਦੇ। ਨਹੀਂ, ਆਪਾ ਸਵੇਰੇ ਸਵੇਰੇ
ਬਾਅਦ ਚ' ਬਾਗਾਾ ਬੋਰਡਰ ਅੱਛਾ, ਉੱਥੇ ਉੱਥੇ ਸਨਾਨ ਕਿਤਾ ਤੁਸੀਂ
ਸਨਾਨ ਹਾਂ ਜੀ ਉਹ ਵੀ ਕੀਤਾ ਸੀ, ਉਹਦੇ ਜਰੂਰੀ ਆ।
ਨਹੀਂ, ਉੱਥੇ ਉੱਥੇ ਤਾਂ ਤੁਸੀਂ ਸੁ ਉੱਥੇ ਤਾਂ ਨਦੀ ਚ' ਮਛਲੀਆਂ ਬੜੀ ਘੁੰਮਦੀ ਹੈ।
ਹਾਂ ਮਛਲੀਆਂ ਕੁੰਮਦੀਆਂ ਉਥੇ ਤੇ,
ਹੋਰ, ਜਲਿਆ ਵਾਲਾ ਬਾਗ ਗਏ ਸੀ?
ਹਾਂਜੀ ਗਏ ਸੀ ਬਹੁਤ ਵਧੀਆ ਨਜ਼ਾਰਾ ਉਧਰ ਤੇ, ਗੋਲੀਆਂ ਜਿੱਧਰ ਜਿੱਧਰ, ਜਿੱਧਰ ਗੋਲੀਆਂ ਵੱਜੀਆਂ ਨੇ ਨਾ ਉੱਧਰ ਤੋਂ ਨਿਸ਼ਾਨ ਵੀ ਬਣਾਏ ਹੋਏ ਨੇ, ਕਿ ਇੱਧਰ- ਇਧਰ ਗੋਲੀਆਂ ਵੱਜੀਆਂ ਨੇ ਨਾਲੇ ਅੰਦਰ ਐਲਈਡੀ ਲਗਾਈ ਹੋਈ, ਓਦਾਂ ਸਾਰਾ ਇਤਿਹਾਸ ਦੱਸ ਰਹੇ ਨੇ, ਕਿ ਹੋ ਸੀ, ਕਿਵੇਂ ਗੋਲੀ ਵੱਜੀ, ਕੀ ਕਾਰਨ ਵਿੱਚ ਵਜੀ ਗੋਲੀ, ਇਹ ਦੱਸਿਆ ਗਿਆ।
ਹਾਂਜੀ ਹਾਂਜੀ ਮੈਂ ਵੀ
ਇਕ ਉਧਰ ਬੜਾ ਫੇਮਸ ਐ ਬਾਗਾ ਬੋਡਰ ਜਿਧਰ ਇੰਡੀਆ ਪਾਕਿਸਤਾਨ ਦੀ ਪਰੇਡ ਹੁੰਦੀ ਏ। ਉੱਥੇ ਨਾ ਉਧਰ ਚ ਪਾਕ ਉੱਧਰ ਦੇ ਪੁਲਸੀ ਪਰੇਡ ਕਰਦੇ ਸਨ ਕੁਜ
ਹੋਰ ਸੁਣਾਓ ਤੁਸੀਂ ਸਭ ਵਧੀਆ?
ਹਾਂਜੀ ਹਾਂਜੀ। ਸਭ ਵਧੀਆ ਜੀ ਇੱਕ ਪੰਜ ਰੁਪਏ ਪੈਪਸੀ ਪੀਤੀ ਸੀ ਉੱਥੇ ਜਿਹੜੀ ਸੇਵਾ ਹੈਗੀ ਏ।
ਅੱਛਾ ਅੱਛਾ ਹਾਂ ਉੱਥੇ ਦੀ ਸੇਵਾ ਬੜੀ ਸੁਣੀ ਨੇ।
ਹਾਂਜੀ ਬਹੁਤ ਵਧੀਆ ਸੇਵਾ ਹੈਗੀਏ ਪੰਜ ਰੁਪਏ ਦੀ ਪੈਪਸੀ ਵਾਲੀ।
ਸਹੀ ਗੱਲ ਹੈ, ਸਹੀ ਗੱਲ ਹੈ।
ਟ੍ਰੇਨ ਚ ਗਏ ਸੀ ਆਪਾਂ ਸਵੇਰੇ -ਸਵੇਰੇ ਪਹੁੰਚੇ ਆਪਾਂ ਰਾਤੀ ਗਏ ਸੀ ਬਾਰਾਂ ਚਾਲੀ ਵਾਲੀ ਟ੍ਰੇਨ ਚ। ਸਵੇਰੇ ਆਪਾਂ ਸੱਤ ਵਜੇ ਪਹੁੰਚ ਗਏ ਸੀ ਅੰਮ੍ਰਿਤਸਰ ਸਟੇਸ਼ਨ ਤੇ ਆਪਾਂ ਨਾਲ ਸਟੇਸ਼ਨ ਤੋਂ ਬਾਹਰ ਨਿਕਲੇ ਬਾਬਾ ਜੀ ਦੀ ਬੱਸ ਖੜੀ ਸੀ ਗੁਰਦੁਆਰੇ ਸਾਹਿਬ ਦੀ। ਆਪਾਂ ਨੂੰ ਟਾਊਨ ਦੇ ਬਾਹਰ ਛੱਡਿਆ ਉਹਨਾਂ ਦੇ ਫ੍ਰਰੀ ਸੇਵਾ ਹੈਗੀ ਏ, ਕੋਈ ਫੀਸ ਨੀ ਹੈਗੀ ਬਾਬਾ ਜੀ ਦੀ। ਉਧਰ ਫਰੀ ਸ, ਫਰੀ, ਫਰੀ ਚੱਕਦੀਏ ਫਰੀ ਛੱਡਦੀਏ ਗੁਰੂ ਗੁਰਦੁਆਰੇ ਸਾਹਿਬ ਦੀ। ਤੇ ਉੱਧਰੋਂ ਚੜ ਕੇ ਫ੍ਰਰੀ ਸਟੇਸ਼ਨ ਛੜ ਦੀ ਏ, ਸਟੇਸ਼ਨ- ਸਟੇਸ਼ਨ ਤੋਂ ਲੈ ਕੇ ਬਸ ਉਧਰ ਤੱਕ ਚੱਲਦੀ ਓ, ਹਰਿਮਿੰਦਰ ਸਾਹਿਬ ਤੱਕ। ਬਾਕੀ ਔਰ ਅਰੇ ਭਰੇ ਨੀ ਘੁੰਮਉਂਦੀ ਓ।
ਆਪਾਂ ਤੋਂ ਦੇਹਰਾਦੂਨ ਗਏ ਸੀ ਨਾ ਉਹਦੇ ਤੋਂ ਪਹਿਲਾਂ ਪੋਂਟਾ ਸਾਹਿਬ ਬਣਦਾ ਐ, ਪੋਨਟਾ ਸਾਹਿਬ ਵੀ ਗਏ ਸੀ ਆਪਾਂ ਤਾਂ।
ਅੱਛਾ ਉੱਧਰ ਵੀ ਬਹੁਤ ਵਧੀਆ ਹੈਗਾ ਪਾੜ ਨਦੀ ਵੀ ਹੈਗੀ ਉੱਧਰ ਵੀ।
ਉੱਥੇ ਦਰਸ਼ਨ ਕੀਤੇ ਉੱਥੇ ਇ-ਇੰਨੇ ਸੋਹਣੇ ਪਹਾੜ, ਉੱਥੇ ਬੜੇ ਸੋਹਣੇ ਪਹਾੜ ਨੇ, ਦਰਸ਼ਨ ਕੀਤੇ ਗੁਰੂ ਗ੍ਰੰਥ ਸਾਹਿਬ ਦੇ।
ਪੌਂਟਾ ਸਾਹਿਬ ਜੀ ਦਾ ਰਸਤਾ ਬੜਾ ਡੇ- ਡੇਂਜਰਸ ਹੈਗਾ ਨਾ। ਨੈਟਵਰਕ ਈ ਬੰਦ ਹੋ ਜਾਂਦੇ ਨੇ ਉੱਧਰ ਰਸਤੇ ਚ। ਜਾਨਵਰ- ਜਾਨਵਰ ਵੀ ਸਾਰੇ ਹਾਂਜੀ ਜਾਨਵਰ ਵੀ ਸਵੇਰੇ ਆਮ ਘੁੰਮਦੇ ਨੇ ਡਰ ਬੜਾ ਲੱਗਦਾ ਉਸ ਰੋਡ ਤੇ ਤੇ।
ਸਹੀ ਗੱਲ ਹੈ ਉੱਪਰ ਸੇ ਨਾ ਰੋਡ ਬੜੀ, ਸੁਨਸਾਨ ਸੀ ਹੈਗੀ ਹੈ ਉੱਥੇ ਤਾਂ।
ਹਾਂਜੀ ਬੜਾ ਰਾਤੀ ਤੇ ਬੜਾ ਸੁਨਸਾਨ ਹੋ ਜਾਂਦਾ ਦਿਨ ਚ ਫੇਰ ਵੀ ਰੋਡ ਚੱਲਦੀ ਫਿਰਦੀ ਰਹਦੀ ਏ। ਤੁਹਾਨੂੰ ਡਰ ਨੀ ਲੱਗਿਆ? ਤੁਹਾਨੂੰ ਡਰ ਨ
ਨਈ ਨਈ, ਨਈ ਸਵੇਰੇ- ਸਵੇਰੇ ਗਏ ਸੀ।
ਅੱਛਾ ਸਵੇਰੇ-ਸਵੇਰੇ ਗਏ ਸੀ ਅੱਛਾ ਫੇਰ ਤਾਂ ਰੋਡ ਚਲੀ ਜਾਂਦੀ ਹੈ ਰਾਤੀ ਦੇ ਜਿਆਦਾਤਰ ਟਰੱਕ ਚੱਲਦੇ ਨੇ ਉੱਧਰ ਡੇਂਜਰਸ ਰੋਡ ਹੈਗੀ ਏ।
ਹਾਂ ਹਾਂਜੀ ਹਾਂਜੀ। ਨਈ ਆਪਾਂ ਤਾਂ ਸਵੇਰੇ -ਸਵੇਰੇ ਗਏ ਸੀ ਨਾ ਤੇ ਸਿੱਧਾ ਹੀ ਪੋਟਾ ਸਾਹੀਬ ਗੇ ਸੀ ਪਹਿਲੇ ਉੱਥੇ ਦਰਸ਼ਨ- ਦੂਰਸ਼ਨ ਕਰਕੇ ਆਪਾਂ ਲੰਗਰ ਛੱਕ ਕੇ ਲੰਗਰ ਛੱਕਿਆ ਸੀ ਆਪਾਂ, ਉੱਥੇ ਫੇਰ ਨਿਕਲ ਕੇ ਨਾ ਫੇਰ ਹਮ ਨੇ ਦੇਰਾਦੂਨ ਦੂਨ ਗਏ ਸੀ ਏ।
ਹਾਜੀ ਦੇਹਰਾਦੂਨ ਅੱਛਾ ਕਿੱਧਰ ਗੇ ਸੀ ਦੇਹਰਾਦੂਨ।
ਦੇਹਰਾਦੂਨ ਉਹ ਮਾਲਦੇਵ ਤੇ ਹੈਗੇ ਨਾ ਉੱਥੇ ਗਏ ਸੀ।
ਹਾਂਜੀ ਜਿਹੜਾ ਪਹਾੜਾਂ ਵਿੱਚੋਂ ਪਾਣੀ ਆ ਰਿਹਾ ਇੰਨਾ ਠੰਡਾ।
ਹਾਂ ਉਥੇ ਇਸ਼ਨਾਨ ਕੀਤਾ ਥੋੜ੍ਹੀ ਦੇਰ ਤੇ ਇਸ਼ਨਾਨ ਕੀਤਾ ਸਾਥ-ਸਾਥ ਮੈਗੀ ਖਾਈ, ਬੱਚੇ ਕਹਿੰਦੇ ਸਾਨੂੰ ਅੰਦਰ ਈ ਦੇ ਦੋ। ਅੱਸੀ ਨਾ ਭਾਰ, ਬੜਾ ਮਜਾ ਕੀਤਾ ਆ। ਬੜਾ ਮਜਾ ਕੀਤੈ ਬਚੇਆਂ ਨੇ, ਬੜਾ ਮਜਾ ਕੀਤੈ।
ਤੇ ਹਾਂ, ਮੈਗੀ, ਮੈਗੀ ਖਾਈ ਐ ਹਣੇ। ਪੂਰਾ ਘੁੰਮੇ ਨੇ ਉੱਥੇ ਤਾਂ, ਲੋਗ ਵੀ ਬੜੇ ਆਏ ਹੋਏ ਸੀ, ਫੇ ਬਾਰਿਸ਼ ਆਗੀ ਸੀ ਉਥੇ ਤਾਂ, ਆਪਾਂ ਨਾਅ ਰੇ ਸੀ। ਬਾਦੱਲ-ਬੱਦਲ ਗਰਜੇ
ਕਦੇ ਮੌਸਮ ਦਾ ਨੀ ਪਤਾ ਲੱਗਦਾ ਪ੍ਹਾੜਾ ਚ ਤੇ।
ਹਾਂਜੀ, ਕਦੇ ਬਦਲ ਜਾਂਦੈ ਉਥੇ ਪ੍ਹੈਲੇ ਤੁੱਪ, ਧੁੱਪ ਸੀ, ਪ੍ਹੈਲੇ ਧੁੱਪ ਸੀ। ਨਾਲੇ-ਨਾਲੇ ਪਤਾ ਈ ਨੀ ਚੱਲੇਆ ਕੱਦ ਬਾਦਲ ਆਗੇ ਨੇ। ਐਨੀ ਤੇਜ ਬ ਬਰਸਾਤ ਆਗੀ ਏ, ਐਨੇ ਠੰਡਾ ਮੌਸਮ ਹੋ ਗੇਆ ਸੀ, ਜੋ ਵੀ ਕੋਵੋ ਮੌ, ਮੌਸ ਸਮ ਬੜਾ ਅੱਛਾ ਤਾ ਠੰਡੀ-ਠੰਡੀ ਹਵਾ ਮਜਾ ਆ ਗੇਆ ਘੁੰਮ ਕੇ ਤਾਂ, ਮਜਾ ਈ ਆ ਗੇਐ।
ਏੱਕ ਦੇਹਰਾਦੂਨ ਬੜਾ ਸੋਨਾ ਹੈਗੈ, ਪ੍ਹਾੜ ਵਿਖਦੇ ਨੇ, ਏੱਕ ਰਿਸ਼ੀਕੇਸ਼। ਰਿਸ਼ੀਕੇਸ਼ ਤੇ ਤ੍ਰਿਵੇਨੀ ਘਾਟ ਹੈਗੈ, ਓਤੇ ਸ਼ਾਮੀ ਦੀ ਆਰਤੀ ਵੇਖੋਗੇ ਨਾ, ਤੂਸੀ ਸੱਬ ਭੋਲ ਜੋਗੇ ਕਿੱਦਰੇ ਘੁੰਮਨਾ ਵੀ, ਨਾਲੇ ਨੇ ਓਦੱਰ, ਬੋਲੇਨਾਥ ਜੀ ਦੇ। ਗਾਨੇ ਵਾੱਜਦੇ ਨੇ, ਡੰਮਰੂ ਵਾੱਜਦੇ ਨੇ ਓਦੱਰ, ਗੰਗਾ ਜੀ ਦੇ ਦਰਸ਼ਨ ਹੁੰਦੇ ਨੇ। ਇਸ਼ਨਾਨ ਕਾਰਦੇ ਨੇ ਗੰਗਾਂ ਵਿੱਚ, ਡੁੱਬਕੀ ਲਾਂਦੇ ਨੇ, ਬੜਾ ਮਜਾ ਆਂਦੈ ਓਦੱਰ।
ਮੈਂ ਵੇਖੀ ਸੀ, ਮੈਂ ਬਾੱਸ ਟੀ ਹਾਂਜੀ, ਗੇਆ ਤਾਂ ਹਾਂ ਮੈਂ।
ਹਾਂਜੀ, ਕੱਲੇ-ਕੱਲੇ ਗਏ ਸੀ, ਫੈਮਿਲੀ?
ਨਹੀਂ ਗਏ ਤਾਂ ਮੈਂ, ਦੋ ਅਪਨੇ ਭਰਾਵਾਂ ਨਾਲ ਗੇਆ ਸੀ।
ਅੱਛਾ-ਅੱਛਾ ਭਰਾ ਸਾਰੇ ਮਿਲ ਕੇ ਗਏ ਹੋਨੇ।
ਸਈ, ਹਾਂਨ। ਜੀ, ਹਾਂਜੀ ਉਥੇ ਘੁੰਮਨ ਗਏ ਸੀ, ਤੇ ਹਰਿਦੁਆਰ ਥੋੜਾ ਸਨਾਨ-ਸੂ ਕਾਰਕੇ ਨਾ ਥੋੜਾ ਘੁੰਮ-ਘਾੱਮ ਕੇ ਰਿਸ਼ੀਕੇਸ਼ ਗਏ ਸੀ, ਲਕਸ਼ਮਣ ਝੁਲਾ ਵੇਖੇਐ, ਫੇਰ ਨਾ
ਤਾਂ ਬੜਾ ਪੁਰਾਨਾ ਹੈਗੈ, ਇਤਿਹਾਸ ਦਾ ਸਬ ਤੋਂ ਪੁਰਾਨਾ ਝੂੱਲਾ ਹੈਗੈ, ਲਕਸ਼ਮਨ ਝੂੱਲਾ।
ਸ ਸਈ ਗੱਲ ਐ, ਸਈ ਗੱਲ ਐ, ਬੜਾ ਸੋਣਾ ਝੂਲਾ ਐ ਉਥੇ ਤਾਂ।
ਐ ਹੈੇ ਏ ਰਿਸ਼ਤਾ ਕੇਆ ਕੈਹਲਾਤਾ ਹੈ।
ਹਾਂਜੀ ਹਾਂਜੀ।
ਨੇਹਰਾਂ-ਨੇਹਰਾਂ ਉਦੱਰ ਰੈਂਦੀ ਏ ਆਸ਼, ਆਸ਼ਰਮ ਵਿੱਚ।
ਹਾਂ ਮੈਂ ਵੇਖੇਆ ਸੀ ਨਾਟਕ, ਸੋਣਾ ਨਾਟਕ ਏ, ਮੈਂ
ਹਾਂਜੀ, ਓ ਨਾਏਰਾ ਓਦਰੋਂ ਭਾੱਜ ਗੀ ਸੀ। ਜਾਂਦੀਏ, ਓ ਲਕਸ਼ਮਣ ਝੁਲੇ ਤੇ ਕਾਰਤਿਕ ਤੇ ਨਾਏਰਾ ਮਿਲਦੇ ਨੇ।
ਹਾਂਜੀ, ਮੈਂ ਵੇਖੇਆ ਸੀ। ਮੇਂਢਕ-ਮੇਂਢਕ ਕਰਨ ਦੇ ਨੇ ਕਾਰਤਿਕ ਨੂੰ, ਮੈਂ ਵੇਖੇਆ ਸੀ, ਟਰ ਟਰ-ਟਰ।
ਹਾਂਜੀ, ਐਵੇਂ-ਐਵੇ ਈ।
ਹੋਰ, ਹੋਰ ਵੀਰ ਜੀ ਠੀਕ ਤੂਸੀ?
ਹਾਂਜੀ ਠੀਕ ਐ ਜੀ, ਔਰ ਰਿਸ਼ੀਕੇਸ਼
ਹੋਰ? ਰਿਸ਼ੀਕੇਸ਼ 'ਚ, ਰਿਸ਼ੀਕੇਸ਼ ਤਾਂ ਆਪਾਂ ਜਾ ਘੁੰਮੇ ਨੀ। ਬਹੁਤ ਜ਼ਿਆਦਾ ਘੁੰਮੇ ਹੀ ਹਰਿਦੁਵਾਰ 'ਚ ਹੈ। ਰਿਸ਼ਕੇਸ਼ ਜੀ ਬਸ ਲਕਸ਼ਮਣ ਝੁਲਾ ਵੇਖਿਆ ਹੈ, ਬਾਜ਼ਾਰ ਬੁਜੁਰ ਵੇਖਿਆ ਹੈ ਤਾਂ ਥੋੜਾ ਜਿਹਾ ਮਤਲਬ, ਉੱਥੇ ਦਾ ਦੇਖ
ਬਜਰੰਗ, ਬਜਰੰਗ, ਬਜਰੰਗ ਜ ਤੋਂ ਵੇਖ ਦੇਖਿਆ ਤੁਸੀਂ ਬਜਰਗ ਸੇਤੂ, ਰਿਸ਼ੀਕੇਸ਼ ਚ', ਅਰੇ ਲਕਸ਼ਮਣ ਝੁਲੇ ਦਾ ਅੱਗੇ ਹੀ ਦ ਹੈਗਾ ਉਹ, ਗਏ ਨੀ ਸੀ ਅੱਗੇ‌
ਹਾਂ, ਨਹੀਂ ਗਏ ਸੀ, ਗਈ ਸੀ। ਗਏ ਸੀ, ਗਏ ਸੀ, ਹਾਂਜੀ ਉਹ ਗਲਤੀ ਨਾਲ ਨਹੀਂ ਨਹੀਂ, ਥੋੜਾ ਟਾਈਮ ਹੋਇਆ ਗਏ ਸੀ ਆਪਾਂ।
ਅੱਛਾ ਅੱਛਾ, ਮੈਮਰੀ ਤੁਹਾਡੀ ਸਲੋ ਹੈਗੀ ਆ ਨਾ।
ਐਵੇਂ ਸਲੂ ਹੈਗੀ ਹੈ, ਐਵੇਂ ਨਾ ਬੇਸਤੀ ਕਰਿਆ ਕਰੋ।
ਅੱਛਾ। ਹਾਂਜੀ, ਸਭ ਵਧੀਆ ਜੀ।
ਤੁਸੀਂ ਕੀ ਕਰ ਰਹੇ ਹੋ ਹੁਣ? ਸੋਨ ਦੀ ਤਿਆਰੀ ਕਰ ਰਹੇ ਹੋ।
ਹਾਂਜੀ, ਮੰਜੀ- ਮੂੰਜੀ ਬਛਾ ਰਿਹਾ ਆ, ਸੋਣ ਦੀ ਤਿਆਰੀ ਕਰ ਰਹੇ ਹਾਂ। ਗੈਸਟ ਵੀ ਆਏ ਨਾ ਨਾਲੇ, ਆਪਾਂ ਤਾਂ ਜ਼ਮੀਨ ਤੋਂ ਸਵਾਂਗੇ, ਬਾਕੀ ਚਾਚੀ ਵਾਰੀ ਉਹ ਬਿਜਾਰੇ ਨੇ ਮੰਜੀ ਮੂੰਜੀ ਚਾਰ ਪਾਈ 'ਚ ਸੋਦੇ ਨੇ, ਹਾਂਜੀ, ਸੋਣ ਦਾ ਮਜ਼ਾ ਤਾ ਪਿੰਡ 'ਚ ਆਉਂਦਾ ਹੈ, ਖੇਤਾ ਵਿਚ ਠੰਡੀ ਠੰਡੀ ਹਵਾ ਚੱਲਦੀ ਏ।
ਸਹੀ ਗੱਲ ਆ, ਉੱਥੇ ਤਾਂ ਬਸ ਗਰਮੀਆਂ 'ਚ ਥੋੜ੍ਹੀ ਦਿੱਕਤ ਆਉਦੀ ਮੱਛਰਾਂ- ਮੁਛਰਾਂ ਦੀ, ਵੈਸੇ ਜੋ ਮਜ਼ਾ ਗਾਓਂ 'ਚ ਹੈ ਗਾਓ 'ਚ ਹੈ, ਪਿੰਡ 'ਚ, ਪਿੰਡ 'ਚ ਮਜ਼ਾ ਹੈ। ਮੈਨੂੰ ਤਾਂ, ਮੈਨੂੰ ਤਾਂ, ਪੰਜਾਬ ਦਾ ਪਿੰਡ ਬੜਾ ਸੋਹਣਾ ਲੱਗਦਾ। ਸਭ ਤੋਂ ਵਧੀਆ, ਉੱਥੇ ਸਾਰਾ ਮਸਤ ਸ ਸਾਰਾ ਮਾਲ ਪੱਤਾ, ਸਾਰਾ ਸਮਾਨ ਔਰਗੈਨਿਕ, ਕੋਈ ਕੁਛ ਨੀ।
ਅਸਲੀ ਗੇਹੂ ਪਾਉਂਦੇ ਨੇ, ਇੱਧਰ ਤੇ ਨਕਲੀ ਹੈ ਸਾਰਾ ਸਮਾਨ ਮੈਟੀਰੀਅਲ- ਮੈਟੀਰੀਅਲ ਪਾ ਕੈਮੀਕਲ ਮਿਲਾ ਕੇ, ਨਾਲੇ ਬੱਚੇ ਨਿਕੇ ਨਿੱਕੇ ਨਿੱਕੇ ਜਿਹੜੇ ਫਾਸਟ ਫੂਡ ਖਾਂਦੇ, ਜੰਕ ਫੂਡ ਖਾਂਦੇ ਬਿਮਾਰ ਹੋ ਜਾਂਦੇ ਨੇ। ਆਪਾਂ ਤਾਂ, ਚੌਮੀਨ- ਚੌਮਿਨ ਕਦੇ ਨਹੀਂ ਖਾਂਦੇ ਆਪਾਂ। ਅਪਾਂ
ਹਾਂਜੀ।
ਹਾਂਜੀ, ਹਾਂਜੀ ਉਹ ਮਜ਼ਾਕ ਕਰ ਰਹੇ ਹੈਂ।
ਅਛਾ ਖਾਣਾ ਵੀ ਨਹੀਂ ਚਾਹੀਦਾ, ਖਾਣਾ ਚਾਹੀਦਾ ਹੀ ਨਹੀਂ ਹੈ, ਬਾਹਰ ਦਾ। ਬਾਹਰ ਦਾ ਖਾਣਾ ਨੁਕਸਾਨ ਹੈੈ, ਜ਼ਹਿਰ- ਜ਼ਹਿਰ ਆ ਬੱਚਿਆਂ ਲਈ ਤਾਂ।
ਨੀਰਾ, ਨੀਰਾ ਨੁਕਸਾਨ ਹੈਗਾ ਜੀ, ਬਾਹਰ ਦਾ ਤੇ।
ਸਹੀ ਗੱਲ ਹੈ, ਨਿਰਾ ਮੈਦਾ ਹੈ, ਆਪ ਬੰਦਾ ਖੁਦ ਘਰ 'ਚ ਬੁਲਾ ਬਣਾ ਲਾ।
ਕੋਲ ਡਰਿੰਕ ਵੀ ਨਹੀ ਪੀਣੀ ਚਾਹੀਦੀ।
ਫਿਰ ਜੂਸ ਪਿਯੋ। ਸਭ ਤੋਂ ਵਧੀਆ ਜੂਸ ਹੈ, ਜੂਸ ਪੀਣਾ ਚਾਹੀਦਾ ਹੈ, ਸਭ ਤੋਂ ਵਧੀਆ।
ਹਾਂ, ਸਹੀ ਗੱਲ, ਸਹੀ ਗੱਲ। ਹੋਰ। ਮੋਸਮ, ਸਭ ਵਧੀਆ ਤੁਸੀ ਕਿੱਥੇ ਗਏ ਸੀ, ਖਾਲੀ ਦਿਨ 'ਚ ਖਾਲੀ, ਖਾਲੀ, ਹਰਿਦਵਾਰ ਹੀ ਗਏ ਸੀ, ਹੋਰ ਕਿੱਥੇ ਗਏ ਸੀ ਤੁਸੀਂ। ਹੋਰ ਕਿੱਥੇ ਨੀ ਗਏ, ਘੁੰਮਣ।
ਹਾਂਜੀ ਗਏ ਸੀ, ਹਰਿਦੁਵਾਰ ਗਏ ਸੀ ਆਪਾਂ ਵੀ, ਇੱਕ ਦਿਨ ਰਹੇ, ਆਪੇ ਘੁੰਮ ਕੇ ਆ ਗਏ ਸੀ।
ਬੱਸ, ਓਕੇ।
ਉਹ ਮਾਮ ਮਾਮਾ ਜੀ ਦੀ, ਤਬੀਅਤ ਖ਼ਰਾਬ ਹੋ ਗਈ ਸੀ, ਜਲਦੀ ਆ ਗਈ ਸੀ।
ਅੱਛਾ- ਅੱਛਾ। ਕੋਈ ਗੱਲ ਨੀ, ਹੋ ਜਾਂਦਾ ਹੈ ਐਸੇ। ਨਹੀਂ ਸੁਨ ਲਓ। ਸੁਣ ਲਓ ਚਲੋ ਤੁਸੀਂ, ਸੁਣ ਲੋੋ, ਥੋੜਾ ਜਿਹਾ। ਕਰਲੋ ਗੱਲ ਸਾਡੇ ਨਾਲ, ਪੰਜ ਮਿੰਟ ਕਰਲੋ ਹੋਰ। ਹੋਰ ਚਲੋ ਕੋਈ ਗੱਲ ਨਹੀਂ,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
ਠੀਕ ਹੈ, ਠੀਕ ਹੈ।